ਹੈਲੋ, ਸਤਿ ਸ੍ਰੀ ਅਕਾਲ ਭਾਈ ਸਾਹਿਬ। ਹੋਰ ਠੀਕ ਹੋ ਜੀ, ਵਧੀਆ, ਜੀ ਵਧੀਆ। ਕੀ ਕਰਦੇ ਪਏ ਉ।
ਬਸ ਆਰਾਮ ਕਰਦੇ ਮੈਂ ਥੋੜਾ ਮੈਂ ਤਾਂ ਆਪਦਾ। ਹਾਂ ਰੋਟੀ ਖਾ ਕੇ ਵਿਹਲੇ ਆ ਹੁਣ ਚਾਹ ਬਣਾਉਣ ਲੱਗੇ।
ਅੱਛਾ, ਅੱਛਾ ਰੋਟੀ ਤੋਂ ਬਾਅਦ ਨਾਲੇ ਹੀ ਚਾਹ?
ਹਾਂ ਥੋੜਾ ਟਾਈਮ ਲਗਦਾ ਵਿੱਚ ਥੋੜਾ ਗੈਪ ਰੱਖਦੇ ਆ ਅੱਧਾ ਘੰਟਾ।
ਅੱਛਾ ਅੱਛਾ।
ਨਾਲ ਦੇ ਨਾਲ ਰੋਟੀ ਦੇ ਨਾਲ ਕੁੱਝ ਖਾਣਾ ਵੀ ਨੀ ਚਾਹੀਦਾ ਨਾ ਪੀਣਾ ਨੀ ਚਾਹੀਦਾ। ਹੋਰ ਸੁਣਾਓ ਘਰ ਸਭ ਠੀਕ ਨੇ ਨਾ।
ਸਭ ਵਧੀਆ, ਤੁਸੀਂ ਸੁਣਾਓ?
ਬਸ ਵਧੀਆ।
ਸਭ ਵਧੀਆ, ਹੋਰ ਕੀ ਬਣਾਇਆ ਫਿਰ ਅੱਜ?
ਆਲੂ ਵਾਲੀ ਰੋਟੀ।
ਅੱਛਾ।
ਆਹੋ।
ਹਾਂ ਜੀ ਹਾਂ ਸਭ ਦੀ ਫੇਵਰੇਟ ਹੁੰਦੀ ਆਲੂ ਵਾਲੀ ਰੋਟੀ ਹੈ ਨਾ।
ਹਮ ਕਦੀ ਚਟਨੀ ਨਾਲ ਖਾਧੀ ਤੁਸੀਂ।
ਕਿਹੜੀ ਚਟਨੀ ਹਾਂ ਹਾਂ ਮਜ਼ਾ ਆ ਜਾਂਦਾ ਹੈ ਨਾ?
ਉਹ ਬਹੁਤ ਟੇਸਟ ਆਉਂਦਾ ਯਾਰ ਯਾ ਫਿਰ ਨਾਲ ਹੋਵੇ ਚਾ
ਹਾਂ ਜਾਂ ਫਿਰ ਹੋਏ ਨਾਲ ਦਹੀਂ।
ਸਹੀ। ਆਪਾਂ ਹੁਣ ਦਹੀਂ ਖਾਧੀ ਸਵਾਦ ਹੀ ਅਲੱਗ ਤਿੰਨਾਂ ਦਾ ਅਲੱਗ ਅਲੱਗ ਸਵਾਦ ਹੈ।
ਹਾਂ। ਤਿੰਨਾਂ ਦਾ ਵਾ।
ਚਾਹੀਦੀ ਹੈ ਗਰਮੀ ਏਦਾਂ ਹੀ
ਹਮ ਲੱਸੀ ਲੱਸੀ ਨਾਲ ਖਾਧੀ ਨਾ ਕਦੀ
ਹਾਂ ਪਾਰੀ ਰੋਟੀ ਹੁੰਦੀ ਨਾ ਜਿਹੜੀ ਹੈ ਆਲੂ ਰਾਤੀ ਦੀ ਤੇ ਚਟਨੀ ਨਾਲ ਹਾਂ ਚਟਨੀ ਨਾਲ ਖਾਧੀ ਤਾਂ ਕਿ ਹਜ਼ਮ ਹੋ ਸਕੇ। ਜ ਪਈ ਰਹਿੰਦੀ ਹੈ ਫੇਰ ਦਿੱਕਤ ਹੁੰਦੀ ਬੰਦੇ ਨੂੰ ਪੇਟ ਭਾਰੀ ਭਾਰੀ ਰਹਿੰਦਾਂ ਬੰਦੇ ਨੂੰ।
ਕਦੀ ਨਾਨਕ ਸਰ ਉਹ ਤੇ ਅੰਮ੍ਰਿਤਸਰ ਖਾਧੀ ਏ।
ਅਲੂ ਵਾਲਾ ਫੁਲਕਾ ਮਤਲਬ ਸ਼ੌਪ ਤੋਂ?
ਹਾਂ।
ਹਾਂ ਨਾਨ ਖਾਦੇ ਨੇ ਨਾਨ ਕਹਿੰਦੇ ਨੇ।
ਬਹੁਤ ਵਧੀਆ ਬਣਾਂਦੇ ਨੇ। ਉੱਤੇ ਮੱਖਣ ਰੱਖ ਕੇ ਓਏ ਹੋਏ ਹੋਏ।
ਪਰ ਮਹਿੰਗਾ ਬੜਾ ਦਿੰਦੇ ਆ ਯਾਰ।
ਹਾਂ ਹਾਂ ਉਹ ਉਹ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਨਾ ਕੁਲਚਾ ਹੁੰਦਾ ਹੈ ਉਹ।
ਅੱਛਾ
ਉਹ ਕੀ ਕਹਿੰਦੇ ਨੇ ਪੰਜਾਬੀ ਕੁਲਚਾ, ਅੰਮ੍ਰਿਤਸਰੀ ਕੁਲਚਾ ਹਮ ਉਹ ਇੱਕ ਸੌ ਵੀਹ ਰੁਪਏ ਦਾ ਸ਼ਾਇਦ,
ਉਹ ਕੁਲਚੇ ਨੂੰ ਉਹ ਨਾਨ ਕਹਿੰਦੇ ਨਾ ਸਾਡੇ ਉਹਨਾ ਨੂੰ
ਹਾਂ ਹਾਂ ਉਹ ਹੁੰਦਾ ਤੰਦੂਰ ਦੇ ਵਿੱਚ ਹੀ ਕਰਦੇ ਨੇ,
ਹਾਂ ਉਹਨੂੰ ਕੁਲਚਾ ਕਹਿੰਦੇ ਨੇ ਉਹ ਉਹ ਕਹਿੰਦੇ ਨੇ ਕੁਲਚਾ ਸਾਡੇ ਇੱਧਰ ਮਤਲਬ ਉਹ
ਨਾ ਨਾਨ ਕਹਿੰਦੇ ਉਹ ਹਾਂ ਬਣਾਉਦੇ ਬੜਾ ਸਵਾਦ
ਹਾਂ ਬੜਾ ਕੁਛ ਪਾਾਂਦੇ ਨੇ ਵਿੱਚ ਹੀ ਬੜਾ ਸਮਾਨ ਬੜਾ ਕੁਛ ਪੈਂਦੇ ਮੱਖਣ ਲਾ ਚੱਕੀ ਦਾ
ਹਮ ਮਹਿੰਗਾ ਵੀ ਬੜਾ ਆਉਂਦਾ ਹੈ। ਇੱਕ ਸੌ ਵੀਹ ਰੁਪਏ ਦਾ ਇੱਕ
ਉਹ ਪਤਾ ਕੀ ਥੋੜਾ ਏਰੀਏ ਦਾ ਹਿਸਾਬ ਹੈ, ਨਾ ਉੱਥੇ ਫੇਰ ਮਹਿੰਗਾਈ
ਟੂਰਿਸਟ ਜ਼ਿਆਦਾ ਹੁੰਦੇ ਨੇ ਨਾ
ਉਥ ਫਿਰ ਬੰਦਾ ਕਹਿੰਦਾ ਯਾਰ ਕਦੀ ਕਦੀ ਆਉਣਾ ਫਿਰ ਬੰਦਾ ਮਹਿੰਗਾ ਨਹੀਂ ਵਿਕਦਾ ਹੁਣ ਇੰਨਾ ਹੀ ਮਹਿੰਗਾ ਉੱਥੇ ਆਪਾਂ ਯਾਤਰਾ ਕਰਦੇ ਹ ਹੇਮ ਵਾਲੀ ਸਾਈਡ ਕਿੱਥੇ ਵੀ ਪਹਾੜੀ ਚ ਕਿੱਥੇ ਵੀ ਚਲੇ ਜਾਓ ਕੋਈ ਪੈਦਲ ਯਾਤਰਾ ਹੋ ਰਹੀ ਹੋਏਗੀ, ਉਹ ਤਾਂ ਚੀਜ਼ ਮਹਿੰਗੀ ਮਿਲਈ
ਮਹਿੰਗੀ ਹੋਏਗੀ ਫਲਾਈਟ ਚ ਬਹੁਤ ਮਹਿੰਗੀ ਚੀਜ਼ਾਂ ਮਿਲਦੀਆਂ ਨੇ,
ਕੋਈ ਹਾਂ ਉਹ ਤੇ ਚਲੋ ਗੱਲ ਫਲਾਈਟ ਦੀ ਮਤਲਬ ਯਾਤਰੀ ਜਿਹੜੇ ਪਉਣਾ ਭੜਾ ਸਮਾਨ ਪਹੁੰਚਾਣਾ ਬੜਾ ਔਖਾ ਹੈ।
ਹਾਂ ਹਾਂ ਉਹਨਾਂ ਦੇ ਹ ਲਿਆਉਣ ਲਿਜਣ ਦਾ ਐਕਸਪੋਰਟ ਇੰਪੋਰਟ ਦਾ ਬਹੁਤ
ਹਾਂ ਉਹ ਕੋਈ ਭਾਰੀ ਸਮਾਨ ਲਿਜਾ ਨਹੀਂ ਸਕਦੇ ਸੌਖਾ
ਤੇ ਔਖਾ ਵੀ ਬਹੁਤ ਹੈ ਪਹਾੜੀ ਦੇ ਉੱਤੇ ਜਾ ਕੇ ਪਣਾਬ ਨੂੰ ਕੇ ਵੇਚਣਾ
ਵੇਚਣਾ ਸ਼ੋਪ ਖੋਲਣੀ ਉੱਥੇ ਜਾ ਕੇ ਰੇਲੀ ਅਪ ਡਾਊਨ ਕਰਨਾ ਰਾਤ ਰਹਿਣਾ
ਉੱਧਰ ਤੇ ਸ਼ੋਪ ਦਾ ਰੈਂਟ ਵੀ ਬਹੁਤ ਹੁੰਦਾ ਹੋਣਾ
ਨਹੀਂ ਕੋਈ ਵੈਸੇ ਵੈਲਿਊ ਨਹੀਂ ਹੁੰਦੀ ਉੱਥੇ ਕੋਈ ਰੈਂਟ ਤੇ ਹੁੰਦਾ ਹੀ ਨਹੀਂ ਕੁਛ ਪੁੱਤੇ ਆਪਣੀ ਉੱਧਰ ਆਪਣੀ ਜ਼ਮੀਨਾਂ ਆਉਂਦੀਆਂ ਉਹਨਾਂ ਦੀ ਸਾਰੀਆਂ ਪਹਾੜ ਦੇ ਵਿੱਚ ਕੀ ਰੈਂਟ ਦਓਗੇ ਤੁਸੀਂ
ਨਹੀਂ ਨਹੀਂ ਕਈਆਂ ਦੀ ਆਪਣੀ ਦੁਕਾਨ ਬਣਾਈ ਹੁੰਦੀ ਹੈ ਨਾ ਕਈਆਂ ਨੇ
ਨਹੀਂ ਦੁਕਾਨ ਬਣਾਉਣ ਦੀ ਲੋੜ ਹੀ ਨਹੀਂ ਪੈਂਦੀ ਭਾਜੀ ਪਤਾ ਕੀ ਕਰਦੇ ਨੇ ਉਹ ਉਹ ਕਰਦਾ ਨੇ ਟੀਨਾ ਲਾ, ਉਹ ਟੀਨਾ ਕਹਿੰਦਾ ਤਰਪਾਲ ਨਹੀਂ ਹੁੰਦੀ ਟੀਨ ਲਗਵਾ ਕੇ ਤਰਪਾਲ ਲਾ ਉਹਨਾਂ ਦੀ ਸ਼ੋਪ ਤੇ ਆ ਬਸ।
ਤੇ ਮੈਂ ਇੱਕ ਦੋ ਵੀਡੀਓ ਵੀ ਵੇਖੀਆਂ ਨੇ, ਉਹ ਕੀ ਕਰਦੇ ਨੇ ਉਹ ਨਾ ਐਵੇਂ ਟੇਬਲ ਲਗਾ ਕੇ
ਹਾਂ ਕੁਰਸੀ ਹੁੰਦੇ ਬਸ। ਤੇ ਟੀਨਾਂ ਲੱਗੀਆਂ ਹੁੰਦੀਆਂ।
ਉਹ ਖੀਰੇ ਦੀ ਚਾਟ ਬਣਾ ਕੇ ਵੇਚ ਰਹੇ ਨੇ ਬਹੁਤ ਮਹਿੰਗੀ।
ਟੈਂਪਰੇਰੀ ਬਣਾ ਲੈਂਦੇ ਨੇ ਉਹ। ਛੇ ਕੁ ਮਹੀਨੇ ਚੱਲਦੇ। ਛੇ ਮਹੀਨੇ ਬੰਦ ਰੱਖਦੇ ਨੇ।
ਤੇ ਡੇਲੀ ਅਪ- ਡਾਊਨ ਕਰਦੇ ਨੇ। ਜਾਂ ਉੱਥੇ ਹੀ ਰਹਿੰਦੇ ਨੇ?
ਜਿਵੇਂ ਜਿਵੇਂ ਤੁਸੀਂ ਕੋਈ ਏਰੀਏ ਚ ਰਹਿ ਰਹੇ ਹੋ। ਠੀਕ ਹੈ? ਤੁਹਾਡਾ ਕੰਮ ਤੁਹਾਨੂੰ ਪਤਾ ਹੈ ਗਰਮੀਆਂ ਚ ਨਹੀਂ ਚੱਲਣਾ ਮਤਲਬ ਸਰਦੀਆਂ ਚ ਨਹੀਂ ਚੱਲਣਾ ਗਰਮੀ ਚੱਲਣਾ ਤੁਸੀਂ ਇੰਨਾ ਕੁ ਦੂਰ ਤੇ ਜਾ ਸਕਦੇ ਹੋ ਛੇ ਮਹੀਨੇ ਜਿੰਨੇ ਬਲਾਸ ਮਤਲਬ ਬਿਲਾਸਪੁਰ ਕਪਾਲ ਮੋਚਨ ਜ ਲਈ ਦੂਰ
ਹਾਂ
ਤੇ ਅਪਡਾਊਨ ਕਰ ਸਕਦਾ ਛੇ ਮਹੀਨੇ ਕਮਾਈ ਕਰਨੀ ਹੈ, ਉਵੇ ਫੇਰ ਛੇ ਮਹੀਨੇ ਅਪਡਾਊਨ ਕਰਦੇ ਰਹਿੰਦੇ ਨੇ, ਫਿਰ ਸਰਦੀਆਂ ਚ ਨੀਚੇ ਆ ਜਾਂਦੇ
ਅੱਛਾ
ਤੇ ਸਰਦੀਆਂ ਥੋੜ੍ਹੀ ਉੱਪਰ ਰਹਿਆਂ ਬਸੇਰਾ ਹੀ ਹੁੰਦਾ
ਬਹੁਤ ਔਖਾ ਕੰਮ ਹੈ ਫੇਰ ਵੀ
ਹ ਕੰਮ ਤੇ ਕੋਈ ਔਖਾ ਨਹੀ ਹੈ। ਛੇ ਮਹੀਨੇ ਇਹਨਾਂ ਨੇ ਇੰਨਾ ਕੁ ਪੈਸਾ ਕਮਾ ਲੈ ਲੈਣੈ ਕੇ ਡੇਢ ਕੁ ਸਾਲ ਡੇਢ ਸਾਲ ਦੀ ਕਮਾਈ ਕਰ ਲੈਂਦੇ ਨੇ। ਪੈਸਾ ਤਾਂ ਬੜਾ ਕਮਾ ਲੈਂਦੇ। ਯਾਤਰੀ ਬਹੁਤ ਜਾਂਦੇ ਨਾਂ ਤੋ ਇਸ ਕਰਕੇ।
ਇੱਕ ਨਾ ਐਵੇਂ ਹੀ ਉੱਥੇ ਰਾਜਸਥਾਨ ਨਾ ਮੇਲਾ ਲੱਗਦਾ ਹੈ ਮੇਲਾ।
ਅੱਛਾ।
ਉਹਦੇ ਚ ਬਹੁਤ ਸਸਤੀਆਂ- ਸਸਤੀਆਂ ਚੀਜ਼ਾਂ, ਚੀਜ਼ਾਂ ਆਉਂਦੀਆਂ ਨੇ। ਤੇ ਉਹਦੇ ਚ' ਇੱਕ ਇੱਕ ਵਾਰੀ ਅਸੀਂ ਬੰਦੇ ਨਾਲ ਗੱਲ ਕੀਤੀ ਸੀ। ਇੱਕ ਉਹ ਕਹਿੰਦਾ ਉਹ ਮੇਲਾ ਚੱਲਦਾ ਛੇ ਮਹੀਨੇ ਚੱਲਦਾ ਪੰਜ- ਛੇ ਮਹੀਨੇ ਜਾਂ ਪਤਾ ਨ ਤਿੰਨ- ਚਾਰ ਮਹੀਨੇ ਚੱਲਦਾ ਹੈ। ਤੇ ਇੱਕ ਬੰਦੇ ਨਾਲ ਗੱਲ ਕੀਤੀ ਉਹ ਕਹਿੰਦਾ ਮੇਰਾ ਡੇਢ ਹਜ਼ ਡੇਢ ਕਰੋੜ ਦਾ ਡੇਢ- ਦੋ ਕਰੋੜ ਦਾ ਟਰਨ ਓਵਰ ਹੁੰਦਾ ਹੈ ਤਿੰਨ ਚਾਰ ਮਹੀਨੇ ਚ'।
ਹਮ- ਹਮ- ਹਮ ਇੰਨਾ ਪੈਸਾ ਕਮਾਉਂਦੇ ਨੇ।
ਵੀ ਦਿਨਾਂ 'ਚ ਹੋਰ ਕੋਈ ਕੰਮ, ਬਾਕੀ ਮਹੀਨਿਆਂ ਚ' ਹੋਰ ਕੋਈ ਕੰਮ ਕਰਦੇ ਹੋਣੇ ਨੇ। ਬਸ ਇਹ ਤਿੰਨ- ਚਾਰ ਮਹੀਨਿਆਂ 'ਚ ਉਹਨਾਂ ਨੇ ਪਕੜੇ ਇਹ ਕੰਮ।
ਅੱਛਾ ਜੀ।
ਜਗ੍ਹਾ ਰੈਂਟ ਲੈ ਕੇ ਉਹਦੇ ਚ' ਸਮਾਨ ਰੱਖਦੇ ਨੇ। ਉਹ ਬਹੁਤ ਸਸਤੇ -ਸਸਤੇ ਕਪੜੇ ਹੁੰਦੇ ਨੇ। ਕਪੜੇ ਪੰਜਾਹ- ਪੰਜਾਹ ਰੁਪਏ ਦੇ ਸ਼ਰਟ, ਟਾਂ, ਪੈਂਨਟਾ।
ਮੈਂ ਸਮਝ ਗਿਆ। ਫੜੀ ਲਾਉਦੇ ਨੇ ਉਹ।
ਹਾਂ। ਪਰ ਬਹੁਤ ਵੱਡਾ -। ਵੱਡਾ ਉਹ ਲੱਗੇ ਹੁੰਦੇ ਨੇ ਉਹਨਾਂ ਦੀਆਂ ਫੜੀਆਂ।
ਸਮਝ ਗਿਆ। ਮੈਂ ਇਹਨਾਂ ਚ' ਆਪਣਾ ਕੋਟਾ ਪੂਰਾ ਕਰ ਲੈਂਦੇ ਨੇ।
ਹਾਂ। ਉਹਦੀ ਗੱਲ ਅਸੀਂ ਸੁਣ ਕੇ ਹੈਰਾਨ ਹੋ ਗਏ ਸੀ। ਤਿੰਨ- ਚਾਰ ਮਹੀਨੇ ਡੇਢ ਤੋਂ ਕਰੋੜ ਦਾ ਟਰਨ ਓਵਰ।
ਹਮ-ਹਮ-ਹਮ
ਮਤਲਬ ਡੇਢ- ਦੋ ਸਾਲ ਆਰਾਮ ਨਾਲ ਮਜ਼ੇ ਨਾਲ ਬਹਿ ਸਕਦਾ ਉਹ।
ਨਹੀਂ- ਨਹੀਂ ਉਹ ਬੰਦ ਨੇ ਫਿਰ ਇੱਕ ਲੱਖ ਰੁਪਏ ਰੋਜ਼ ਦਾ ਕਮਾਇਆ।
ਹਾਂ। ਆਰਾਮ ਨਾਲ।
ਜੇ ਅਗਰ ਸੌ ਦਿਨ ਉੱਥੇ ਰਹੇ ਹੈ ਨਾ। ਅਤੇ ਫਿਰ ਇੱਕ ਲੱਖ ਦੇ ਹਿਸਾਬ ਨਾਲ ਦੋ ਜਿੰਨਵਾਰ ਤੁਸੀਂ ਹੋਰ ਲਾ ਦਿਓ ਕਰੋੜ ਹੋ ਗਿਆ।
ਹਾਂ ਹੋਰ ਵੀ ਜ਼ਿਆਦਾ ਹੀ ਕੀਤਾ ਹੁਣ ਇੱਕ ਲੱਖ ਤੋਂ।
ਚਾਨੂੰ ਬਾਹ ਲ ਮ ਤੇ
ਬਹੁਤ ਉੱਥੇ ਨਾ ਟੂਰਿਸਟ ਬਹੁਤ ਆਉਂਦੇ ਨੇ ਉੱਥੇ ਵੀ।
ਹਾਂ ਉਹ ਜੋ ਕੋਈ ਮੇਲਾ ਮੁਲਾ ਕੋਈ ਇਤਿਹਾਸਿਕ ਜਗ੍ਹਾ ਹੋਣੀ ਹੈ ਨਾ। ਤੇ ਇਤਿਹਾਸਿਕ ਹੋਣਾ ਨਾ ਕੋਈ ਇਲਾਕਾ ਜਾਂ ਕੋਈ ਕਿਸੇ ਹਾਂ, ਕੋਈ ਤਾਂ ਉਸ
ਉਹ ਘੁੰਮ, ਇੱਕ ਮੇਲਾ ਵੀ ਲੱਗਦਾ ਉੱਥੇ ਬਾਰਾਂ ਕੁ ਸਾਲ ਬਾਅਦ ਲੱਗਦਾ ਉਹ ਵੀ ਮੇਲਾ।
ਕੁੰਭ ਦਾ ਮੇਲਾ ਲੱਗਦਾ।
ਹੁਣ ਪਤਾ ਨੀ ਕੁੰਭ ਦਾ ਕਿਹੜਾ
ਆਹ ਉਹ ਕੁੰਭ ਦਾ ਹੀ ਲੱਗਾ ਸੀ। ਹੁਨ ਲੱਗਾ ਸੀ ਪਿਛਲੇ ਕੁ ਸਾਲ।
ਹਮ ਉੱਥੇ ਤਾਂ ਬਹੁਤ
ਕਾਫੀ ਬੰਦੇ ਦੱਬ- ਦੁੱਬ। ਮਰਣ ਮਰਾਨ ਦੀ ਗੇਮ ਵੇ। ਨੇ ਤੇ ਕਈਆਂ ਨੇ ਬੜਾ ਪੈਸਾ ਕਮਾ ਲਿਆ। ਕਈ ਤਾਂ ਪੜ੍ਹੇ- ਲਿਖੇ ਮੁੰਡੇ ਹੀ ਚਲੇ ਗਏ ਸੀ ਉੱਥੇ। ਕੰਮ ਖੋਲ ਕੇ ਬਹਿ ਗਏ। ਤਾਂ ਵੀ ਪੈਸਾ ਕਮਾ ਲਿਆ ਉਹਨਾਂ ਨੇ।
ਹਾਂ। ਐਵੇਂ ਹੀ ਜਗ੍ਹਾ ਤੇ ਬਹੁਤ ਪੈਸਾ ਕਮਾ ਲੈਂਦੇ ਨੇ ਬੰਦੇ। ਟੂਰਿਸਟ ਬਹੁਤ ਆਉਂਦੇ ਨੇ ਨਾ। ਟੂਰਿਸਟ ਦਾ ਕੀ ਹੁੰਦੈ ਹੁਣ, ਉਹ ਸੋਚਦੇ ਨੇ ਯਾਰ ਇੱਕ ਇੱਕ -ਦੋ ਵਾਰੀ ਆਉਣਾ ਕੀ ਦੇਖੋ ਯਾਰ ਪੈਸੇ- ਪੂਸੇ ਚਲੋ ਲੈਲੋ।
ਹਾਂ ਉਹੀ ਉਹ ਬੰਦਾ ਉਹਨੂੰ ਔਖੇ ਟੈਮ ਦੇ ਕਿਤੇ ਫਸੇ ਹੋਏ ਉਹਨੂੰ ਫਿਰ ਸਮਾਨ ਲੈਣਾ ਬੰਦਾ। ਇਸ ਕਰਕੇ ਫਿਰ,
ਹੋਰ ਸੁਣਾਓ ਭਾਈ ਸਾਹਿਬ?
ਬਹੁਤ ਵਧੀਆ ਤੁਸੀਂ ਸੁਣਾਓ ਨਵੀਂ ਤਾਜ਼ੀ ਕੋਈ ਘਰ ਸਭ ਠੀਕ ਹੈ।
ਸਭ ਵਧੀਆ।
ਗੱਡੀ ਗੁੱਡੀ ਤੁਹਾਡੀ ਜਿਹੜੀ ਤੁਸੀਂ ਲਈ ਹੈ ਵਧੀਆ ਚੱਲਦੀ ਹੈ ਨਾ।
ਹਾਂਜੀ-ਹਾਂਜੀ, ਸਭ ਵਧੀਆ ਤੁਸੀਂ ਕਿਦੋਂ ਕਦੋਂ ਲੈਣੀ ਆ ਗੱਡੀ?
ਸਾਡਾ ਕੋਈ ਭਰੋਸਾ ਨੀ ਕਦੋਂ ਲੈ ਲਈਏ ਹਾਲੇ ਫਿਲਹਾਲ ਥੋੜਾ ਮਕਾਨ ਦਾ ਕੰਮ ਰੁਕਿਆ ਤੇ ਕਰਾ ਕੇ ਥੋੜਾ ਕੰਮ ਦੀ ਸੈਟਿੰਗ ਕਰਕੇ ਫਿਰ ਗੱਡੀ ਵੀ ਲੈ ਲਾਂਗੇ ਥੋੜਾ ਬਹੁਤੀ ਚੰਗਾ ਨੀ ਲੱਗਦਾ ਨਾ ਮਕਾਨ ਕੰਪਲੀਟ ਨਾ ਹੋਵੇ। ਕਿਸੇ ਦਾ ਤੇ ਗੱਡੀ ਲੈ ਲਈ ਹੈ। ਉਹ ਫਿਰ ਕੋਈ ਹਾਂ ਜ਼ਿਆਦਾ ਜ਼ਰੂਰਤ ਪੈਵੇ ਜਿਵੇਂ ਕੋਈ ਗੱਡੀ ਵਗੈਰਾ ਗੁਜ਼ਾਰਾ ਨਹੀਂ ਹੈ। ਉਹ ਤੇ ਫੇਰ ਰੱਖ ਲੈਂਦੇ ਨੇ ਕਿਰਾਏ ਤੇ। ਉਹ ਤਾਂ ਉਹ ਵੀ ਲੋਕ ਰੱਖ ਲੈਂਦੇ ਜਿਹੜੇ ਕਿਰਾਏ ਤੇ ਰਹਿੰਦੇ ਨੇ ਜਿਹਨਾਂ ਦਾ ਕੰਮ ਵੀ ਗੱਡੀ ਦਾ ਹੋਵੇ ਬਿਨਾਂ ਨਹੀਂ ਚੱਲਦਾ। ਫਿਰ ਉਹਨਾਂ ਨੂੰ ਰੱਖਣੀ ਪੈਂਦੀ ਹੈ ਜਿਹੜੇ
ਹੂੰ, ਹੂੰ, ਹੂੰ, ਹੋਰ ਕਿਹੜੀ ਫੇਵਰੇਟ ਹੈ ਤੁਹਾਡੀ ਗੱਟੀ?
ਗੱਡੀ ਤਾਂ ਵੈਸੇ ਜਿਹੜੀ ਫੇਵਰੇਟ ਹੈਗੀ ਉਹ ਤਾਂ ਬੜੀ ਮਹਿੰਗੀ ਕੋਲ ਨੀ ਹੁੰਦੀ ਉਹ ਤੇ,
ਕਿਹੜੀ?
ਫਿਰ ਵੀ ਮਤਲਬ ਬੜੀ ਮਹਿੰਗੀ ਏ।
ਰੋਲਜ਼ ਰੋਜ਼
ਹਾਂ, ਉਹ ਤਾਂ ਬੰਦਾ ਹੀ ਹਰ ਕਿਸੇ ਦਾ ਡਰੀਮ ਹੁੰਦਾ ਉਹ ਗੱਡੀ ਦਾ ਫਿਲਹਾਲ ਕਿਸੇ ਦਾ ਪਰ ਫੇਰ ਵੀ ਛੋਟੀ ਮੋਟੀ ਗੱਡੀਆਂ ਚ ਬੰਦਾ ਦੇਖਿਆ ਜਾਵੇ ਤੇ ਅੱਜ ਕੱਲ੍ਹ ਜਿਹੜੀ ਚੱਲਦੀ ਵੀ ਥਾਰ ਹੋ ਗਈ।
ਹਾਂ ਫੋਰਚੂਨਰ
ਅੱਛੀ ਗੱਡੀ ਆ ਗਈ ਹੈ, ਸਕੋਰਪੀਓ ਸਕੋਰਪੀਓ ਵਰਗੀ ਲੁੱਕ ਨ ਅੱਜ ਕੱਲ੍ਹ ਕਿਸੇ ਗੱਡੀ ਦੀ।
ਸਕੋਰਪੀਓ ਐਨ ਹਾਂ ਉਹ ਤੇ ਵਧੀਆ ਗੱਡੀ ਆ ਬਹੁਤ ਵਧੀਆ।
ਹ ਬੜੀ ਵਧੀਆ ਗੱਡੀ ਆ ਗਈ ਹੈ, ਉਹ ਵਧੀਆ ਲੋਕ ਚ ਕੱਟਤੀ ਇਹਨਾਂ ਨੇ ਗੱਡੀ। ਤੇ ਲੱਗਦੀ ਵੀ ਵਧੀਆ ਚੱਲ ਵੀ ਬੜੀ ਰਹੀ ਹੈ ਸੇਲ ਬੜੀ ਹੈਗੀ ਹੋ ਗ
ਹਾਂ, ਬਹੁਤ ਸੇਲ ਉਹਦੀ।
ਹੋਰ ਹੋਏਗੀ ਵੀ ਕਿਉਂ ਉਹਦੀ ਲੁੱਕ ਜਿਹੜੀ ਹੈਗੀ ਨਾ ਲਗਜ਼ਰੀ ਲੁੱਕ ਵਰ ਦੇਤੀ ਵੋਲਵੋ ਗੱਡੀ ਹੈਗੀ ਸੀ ਇੱਕ ਕਾਰ ਉਹਦੀ ਡਿਟੋ ਕਪੀ ਬਣਾ ਤੀ ਇਹਨਾਂ ਨੇ ਬਸ। ਇੱਕ ਤਾਂ ਲੋਕੋ ਬਤਾ ਵੋਲਵੋ ਗੱਡੀ ਹੈਗੀ ਹੈ। ਸੇਮ ਇਹ ਦੇ ਕਿਉਂਕਿ ਇਹਨਾਂ ਨੇ ਸਕੋਰਪੀਓ ਦੀ ਰਿਵੋਲਵੋ ਦੀ ਕਰਤੀ ਹੈ, ਬਹੁਤ ਫਿਰ ਕਰਤਾ ਇਹਨਾਂ ਨੇ ਮਹਿੰਦਿਆਂ ਦਾ
ਤੇ ਇੰਨੀ ਮਹਿੰਗੀ ਵੀ ਨੀ ਹੈਗੀ, ਬੰਦੇ ਅਫੋਰਡ ਕਰ ਲੈਂਦੇ ਨੇ।
ਕਰ ਲੈਂਦੇ ਨੇ ਠੀਕ- ਠਾਕ ਪਰਿਵਾਰ ਵਾਲਾ ਹੋਵੇ ਤਾਂ ਕਰ ਲੈਂਦਾ
ਹਾਂ
ਹਾਂ ਤੇ, ਸਭ ਵਧੀਆ ਮਹਾਰਾਜਾ।
ਮੰਮੀ ਡੈਡੀ ਸਭ ਵਧੀਆ।
ਹੋਰ ਨਵੀ ਤਾਜ਼ੀ ਕੁਛ,
ਬਸ ਸਭ ਵਧੀਆ ਰੋਟੀ ਰੋਟੀ ਖਾਈਏ ਉਹਨਾਂ ਬਸ,
ਤੇ ਆ ਚੱਲਦੀ ਪ੍ਰੈਕਟਿਸ।
ਹਾਂ ਬਸ ਅੱਜ ਤਾਂ ਕੀਤੀ ਨੀ।
ਅੱਛਾ, ਚਲੋ ਕੋਈ ਚੰਗਾ ਜੀ ਓਕੇ ਠੀਕ ਹੈ, ਠੀਕ ਹੈ ਜੀ।
ਠੀਕ ਹੈ।